ਹਾਂਜੀ। ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਭੈਣ ਜੀ ਬੜਾ ਹੀ ਰੋਲਾ ਹੈ। ਤੁਹਾਡੇ ਪਿੱਛੇ ਭੈਣ ਜੀ ਹੁਣ ਥੋੜ੍ਹੀ ਸ਼ਾਂਤੀ ਹੋਈ ਹੈ ਭੈਣ ਜੀ। ਹਾਂਜੀ-ਹਾਂਜੀ ਠੀਕ ਠਾਕ ਹੋਰ ਤੁਸੀਂ ਸੁਣਾਓ?
ਕਿੱਦਾਂ ਯਾਦ ਕੀਤਾ ਅੱਜ।
ਭੈਣਜੀ ਫੋਨ ਤੇ ਤੁਸੀਂ ਕੀਤਾ ਮੈਨੂੰ ਤੁਸੀਂ ਯਾਦ ਕੀਤਾ ਮੈਨੂੰ।
ਅੱਛਾ ਜੀ।
ਹੋਰ ਭੈਣ ਜੀ ਸੁਣਾਓ ਘਰ ਬਾਹਰ ਸਭ ਠੀਕ ਨੇ।
ਹਾਂਜੀ ਠੀਕ ਹੈ ਹਾਂਜੀ। ਹਾਂਜੀ ਹੋਰ ਤੁਸੀਂ ਸੁਣਾਓ ਤੁਹਾਡੇ ਬੱਚੇ ਠੀਕ ਨੇ?
ਹਾਂਜੀ ਬੱਚੇ ਠੀਕ ਨੇ ਬੈਠੇ ਨੇ ਇੱਥੇ, ਤੁਹਾਡੇ ਸੁਣਾਓ? ਬੱਚੇ ਕੀ ਕਰਦੇ ਪਏ ਨੇ ਕੁਛ ਨੀ ਵਿਹਲੇ ਬੈਠੇ।
ਕੀ ਕਰ ਰਹੇ ਹੋ ਤੁਸੀਂ?
ਅਸੀਂ ਵਿਹਲੇ ਬੈਠੇ ਹ ਭੈਣ ਜੀ।
ਆਵਾਜ਼ ਨਹੀਂ ਆਉਂਦੀ ਪਈ।
ਤੁਹਾਡੀ ਤੇ ਆ ਰਹੀ ਹੈ ਭੈਣ ਜੀ ਮੈਨੂੰ ਆਵਾਜ਼ ਮੇਰੀ ਤੁਹਾਨੂੰ ਨਹੀਂ ਜਾ ਰਹੀ ਭੈਣੀ ਆਵਾਜ਼।
ਹਾਂਜੀ ਘੱਟ ਆ ਰਹੀ ਹੈ ਆਵਾਜ਼
ਅੱਛਾ ਘੱਟ ਆ ਰਹੀ ਹੈ ਹੁਣ ਹੋਣ ਆਈ ਹੈ।
ਹਾਂਜੀ।
ਹਾਂ ਹੋਰ ਸੁਣਾਓ? ਬੱਚੇ ਠੀਕ
ਹਾਂਜੀ-ਹਾਂਜੀ ਠੀਕ ਆ ਬਿਲਕੁਲ ਹੋਰ ਸੁਣਾਓ? ਕੀ ਕਰ ਰਹੇ ਸੀ ਤੁਸੀਂ
ਕੁਛ ਨਹੀਂ ਬਸ ਵੇਹਲੇ ਬੈਠੇ ਸੀ। ਤੁਸੀਂ ਸੁਣਾਓ ਬੱਚੇ ਠੀਕ ਜੇ ਤੰਗ ਤਾਂ ਨਹੀਂ ਕਰਦੇ ਪਏ।
ਹਾਂਜੀ ਬੱਚੇ ਤੇ ਤੰਗ ਕਰ ਰਹੇ ਨੇ ਬੱਚੇ ਛੁੱਟੀ ਤੀਆਂ ਜੁਨੇ ਬੱਚੇ ਨੇ ਤੇ ਤੰਗ ਕਰਨਾ ਹੀ ਹੈ।
ਹਾਂ।
ਹੋਰ ਸੁਣਾਓ? ਬਸ ਉਹ ਨਾਨੀ ਘਰ ਜਾਣ ਨੂੰ ਕਹਿੰਦੇ ਭੈਨ ਬਸ ਉਹ ਗੁਰਦੁਆਰੇ ਸਾਹਿਬ ਚ ਲੀਆ ਰੱਖਿਆ ਹੋਇਆ ਨਾ।
ਅੱਛਾ ਅੱਛਾ, ਹਾਂਜੀ ਹਾਂਜੀ।
ਹਾਂਜੀ ਫਿਰ ਉੱਥੇ ਜਾਂਦੇ ਹਾਂ। ਅਗਰ ਚਲੇ ਗਏ ਤੇ ਫਿਰ ਚਲੀਆ ਵਿੱਚੇ ਰਹਿ ਜਾਣਾ।
ਹਾਂ ਇਹ ਤਾਂ ਹੈਗਾ ਹੈ ਸਹੀ ਗੱਲ ਹੈ, ਹੋਰ?
ਦੇਖਾਂਗੇ।
ਅੱਛਾ ਅੱਛਾ ਹੋਰ ਭੈਣ ਜੀ ਝਾਈ ਜੀ ਠੀਕ ਨੇ।
ਹਾਂਜੀ ਝਾਈ ਜੀ ਠੀਕ ਨੇ ਸਾਡੇ।
ਸੁਣਿਆ ਝਾਈ ਜੀ ਕੱਲ ਬੜੇ ਖ਼ੁਸ਼ ਸੀ।
ਹਾਂਜੀ।
ਝਾਈ ਜੀ ਨੇ ਰਾਤੀ ਦਾਲ ਦੂਲ ਬਣਾਈ ਇਹ ਘਿਓ ਸਿਓ ਕੱਢਿਆ ਘ ਦੇ ਵਿੱਚ ਬੜੇ ਖੁਸ਼ ਸੀ।
ਹਾਂਜੀ ਹਾਂਜੀ।
ਝਾਈ ਜੀ ਨੂੰ ਕਲਾ ਘਰ ਮਿਲਿਆ।
ਹਾਂਜੀ, ਝਾਈ ਜੀ ਠੀਕ ਰੈਂਦੇ ਨੇ, ਹਾਂਜੀ, ਹਾਂਜੀ ਓ ਓਨਾਂ ਨੂੰ ਟੋਕਾ ਟਾਕੀ ਨਾ ਹੋਵੇ ਨਾ ਫਿਰ ਥੋੜਾ ਖੁਸ਼ ਰੈਂਦੇ ਨੇ।
ਟੋਕਾ ਟਾਕੀ ਤੇ ਭੈਣ ਜੀ ਝਾਈ ਜੀ ਆਪ ਕਰਦੇ ਨੇ ਚਏ ਜੀ ਨੂੰ ਕਿੰਨੇ ਟੋਕਾ ਟਾਕੀ ਕਰਨੀ ਆ। ਭੈਂ ਜੀ
ਹੋਰ ਸੁਣਾਓ?
ਹੋਰ ਸੁਣਾਓ?
ਬਸ ਓ ਥੋੜਾ ਓਨਾ ਨੂੰ ਟੀ ਵੀ ਦੇਖਣ ਦਾ ਸ਼ੌਕ ਹੈ ਨਾ।
ਹਾਂਜੀ -ਹਾਂਜੀ ਬੜਾ ਥੋੜਾ ਨੀ ਭੈਣ ਜੀ ਹਾਂ।
ਹਾਂਜੀ। ਓ ਨਾਟਕ ਓਨਾਂ ਦਾ ਫਿਰ ਥੋੜਾ ਹੋ ਜਾਂਦਾ ਏ ਨਾ ਓਨਾਂ ਨੂੰ ਵੇਖਣ ਦੀ ਸਮਝ ਨਹੀਂ ਆਦੀ। ਕੋਈ ਸੀਨ ਚਲੇ ਜਾਵੇ
ਆਂ ਏ ਤੇ ਹੈ ਸਹੀ ਗੱਲ ਏ, ਸੀਨ ਬੱਚਿਆਂ ਤੋਂ ਜ਼ਰੂਰੀ ਤੇ ਅੱਜ
ਹਾਂਜੀ। ਤੇ ਓ ਫੇਰ ਬੱਚਿਆਂ ਨੂੰ ਬੋਲਣਗੇ ਤੇ ਫੇਰ ਓ ਬੱਚਿਆਂ ਦੀ ਮੰਮੀ ਬੋਲੇਗੀ।
ਹਾਂ, ਤੇ ਹੈ।
ਹਾਂਜੀ, ਹੁਨ ਫਾਰੀ ਨੇ ਖ਼ੁਸ਼ ਨੇ ਹਾਂਜੀ, ਹਾਂਜੀ।
ਭੈਂ ਜੀ ਤੁਆਨੂੰ ਕਾਫ਼ੀ ਨੌਲ ਜਾਣਕਾਰੀ ਏ ਭੈਣ ਜੀ ਓਨਾਂ ਦੇ ਘ
ਹਾਂਜੀ। ਹੋਰ ਸੁਣਾਓ? ਨੀ ਮੇਰਾ ਨਾ ਜਾਣਾ ਲੱ ਦਾ ਰੈਂਦਾ ਨਾ ਓਨਾਂ ਦੇ ਘਰ।
ਹਾਂ ਅੱਛਾ -ਅੱਛਾ ਤਾਂ ਈ।
ਹਾਂਜੀ, ਹਾਂਜੀ ਅੱਜ ਭਰਾ ਜੀ ਗਏ ਨੇ ਨਾ ਕਿਧਰੇ ਓ ਫੇਰ ਝਾਈ ਜੀ ਕੱਲੇ ਸਨ।
ਅੱਛਾ -ਅੱਛਾ, ਅੱਛਾ ਫਿਰ ਰਾਤੀ ਕੀ ਕਰਨਗੇ ਕੱਲੇ ਸੌਣਗੇ ਝਾਈ ਜੀ?
ਨਈ ਜੀ ਮੈਂ ਕੋਲ ਸੋਵਾਂਗੀ।
ਅੱਛਾ -ਅੱਛਾ। ਠੀਕ ਐ ਨਈ ਵਧੀਆ ਬਜ਼ੁਰਗ ਬੰਦਾ ਕੱਲਾ ਸੋਣਾ ਵੀ ਨੀ ਚਾਈਦਾ। ਨਾਲ ਕੋਈ ਨਾ ਕੋਈ ਹੋਣਾ ਚਾਈਦਾ।
ਆਂਜੀ, ਡਰ ਵੀ ਲੱਗਦਾ ਨਾ ਥੋੜਾ। ਵੈਸੇ ਤੇ ਕੁੱਤਾ ਰੱਖਿਆ ਹੋਇਆ ਵੇ।
ਅੱਛਾ-ਅੱਛਾ ਠੀਕ ਐ।
ਹਾਂਜੀ।
ਹਾਂਜੀ ਹੋਰ ਭੈਨ ਜੀ ਗੁਰਦੁਆਰੇ ਫੇਰ ਕਿੰਨੇ ਵ
ਫੇਰ ਵੀ ਬਜ਼ੁਰਗ ਹੈ ਗੇ ਨੇ ਥੋੜਾ ਆਣ ਜਾਣ ਦੀ ਓਨਾ ਨੂੰ ਦਿੱਕਤ ਹੁੰਦੀ ਏ। ਰਾਤੀ ਡਿਗ, ਬਨ ਐਂਵੇ
ਹਾਂ ਨਈ ਸਈ ਗੱਲ ਐ ਕੋਲ ਹੋਣਾ ਚਾਈਦਾ ਕੋਈ।
ਹਾਂਜੀ ਹੋਰ ਸੁਣਾਓ? ਹੋਰ ਕਿਤੇ ਘੁੰਮਣ ਨੀ ਗਏ ਤੁਸੀਂ।
ਨਈ ਭੈਣ ਜੀ ਕਿੱਥੇ ਘੁੰਮਣ ਜਾਣਾ ਏ ਅਲੇ ਘਰ ਹੀ ਆ ਕਿਤੇ ਘੁਮਾਣ ਲੈਜਾਣਗੇ ਤੇ ਜਾਵਾਂਗੇ ਨਾ ਜਦੋ ਭੈਣ ਜੀ ਕਾਰ ਈ ਬੈਠੇ ਆ।
ਅੱਛਾ ਜੀ, ਹੋਰ ਬੱਚੇ ਨੀ ਕੈ ਰ ਕਿ ਨਾਨੀ ਘਾਰ ਜਾਣਾ ਆ।
ਕੱਲ ਅੱਛਾ ਅੱਛਾ ਭੈਣ ਜੀ, ਕੱਲ ਸੋਮਤੀ ਮੱਸਿਆ ਹੋ ਆ ਨਾ
ਅੱਛਾ ਜੀ। ਹਾਂਜੀ, ਅੱਛ ਨਈ ਮੈਨੂੰ ਨੀ ਆ ਹਾਂਜੀ ਮੈਨੂੰ ਨੀ ਪਤਾ ਸੋਮਤੀ ਮ
ਹਾਂਜੀ ਆਪਾਂ ਤੇ ਮੈਂ ਤੇ ਜਾਵਾਂਗੀ ਹਾਂ ਮੈਂ ਤੇ ਆਪ ਜਾਵਾਂਗੀ ਸੋਮ ਤੇ ਮੱਸਿਆ ਏ ਕੱਲ।
ਹਾਂਜੀ, ਬੜਾ ਮਾਤਵ ਹੁੰਦਾ ਏ ਸੋਮਵਤੀ ਮੱਸੇਆ ਦਾ।
ਅੱਛਾ, ਕੀ ਇਤਿਹਾਸ ਕੀ ਹੈਗਾ ਏ, ਸੋਮਤੀ ਮੱਸੇਆ ਦਾ ਪਤਾ ਐ ਤੋਆਨੂੰ ਕੋਛ
ਹਾਂਜੀ, ਮੈਨੂੰ ਇੰਨੀ ਨੋਲੇਜ ਨੀ ਹੈਗੀ ਇਤਿਆਸ ਬਾਰੇ।
ਅੱਛਾ, ਅੱਛਾ।
ਹਾਂਜੀ, ਸਾਡੇ ਐਥੇ ਗੁਰਦੋਆਰਾ ਹੈਗਾ, ਓਥੇ ਬੜੀ ਮਾਨਤਾ ਹੈਗੀ ਏ।
ਅੱਛਾ-ਅੱਛਾ ਠੀਕ ਏ ਹਾਂ, ਜਿੱਧਰ ਨੇੜੇ-ਤੇੜੇ ਕੋਈ ਗੁਰਦੁਆਰਾ ਹੋ ਫੇਰ ਓਧਰ ਸੰਗਤ ਜਾਂਦੀ ਏ ਸੋਮਤ ਤੇ ਮੱਸ, ਮੱਸੇਆ ਤੇ ਈ ਜਾਂਦੀ ਏ ਸੋਮਤੀ ਮੱਸੇਆ ਤੇ ਬੜੀ ਘਾੱਟ ਆਂਦੀ ਏ। ਐ ਤੇ ਬੜਾ ਹੋਏ ਤੇ ਆ ਜਾਂਦੀ ਏ ਸੋਮਤੀ ਮੱਸੇਆ
ਸਾਲ ਬਾਦ ਆ ਜਾਂਦੀ, ਸੋਮਵਤੀ ਮੱਸੇਆ। ਹਾਂਜੀ।
ਹਾਂਜੀ, ਹਾਂਜੀ ਹੋਰ ਬਾੱਸ ਘਾੱਰ ਬਾਰ ਸਭ ਵਦੀਆ ਨੂੰ ਪੁੱਤਰ ਠੀਕ ਜੇ, ਬੱਚੇ ਠੀਕ ਨੇ। ਜੇੱਦ ਤੇ ਨੀ ਕਰਦੇ ਪਏ, ਬੋਰ ਤੇ ਨੀ ਹੋਂਦੇ ਪਏ ਛੁੱਟੀਆਂ ਨੇ ਨਾ
ਨਈ ਬੱਚੇ ਹਾਂਜੀ, ਜਾਨਗੇ ਹੁਨ ਘੁੰਮਨ ਫਿਰਨ
ਹਾਂਜੀ, ਹਾਂਜੀ ਐ ਤੇ ਹੈ।
ਹਾਂਜੀ, ਹਾਂਜੀ।
ਹੋਰ
ਸਨਾਓ
ਹੋਰ ਤੁਸੀ ਘਾੱਰ ਵੇਲੇ ਈ ਰੈਂਦੇ ਓ, ਯਾ ਕੋਈ ਕਾੰਮ ਕਰਦੇ ਓ।
ਨਈ ਮੈਂ ਵਲੀਯੋ ਈ ਹੋਨੀ ਆਂ, ਘਾੱਰ ਦੇ ਕਾੰਮ ਵੀ ਬਥ ਬਥੇਰੇ ਨੇ ਪੈਂਜੀ, ਹੋਰ ਕੀ ਕਾੰਮ ਪਾਵਾਂ ਮੈਂ
ਕਾੰਮ ਤੇ ਮੁ ਦੇਈ ਨੀ
ਹਾਂਜੀ, ਹਾਂਜੀ।
ਹਾਂਜੀ, ਮੈਂ ਕੇਆ ਸ਼ੈਦ ਜੋਬ ਕਰਦੇ ਹੋਗੇ ਤੁਸੀ ਹਾਂਜੀ, ਹਾਂ ਹਾਂਜੀ ਕੀਰਤਨ ਦਰਬਾਰ ਹੈਗਾ ਕੀ ਅਸੀ ਨੀ ਗਏ।
ਕਯੋਂ ਪੈਂਜੀ, ਕਯੋਂ ਨੀ ਗਏ ਤੁਸੀ
ਬਾੱਸ ਵੈਸੇ ਈ
ਅੱਛਾ, ਮੈਂ ਸਮਜੀ ਗਏ ਹੋਵੋਗੇ ਪੈਂਜੀ ਤੁਸੀਂ ਓਥੇ
ਪੈਲੇ ਤੇ ਕੇਆ ਸੀ, ਮੈਂ ਕੇਆ ਜਾਵਾਂਗੇ। ਹਾਂਜੀ, ਜਿਨਾਂ ਨਾਲ ਜਾਨਾ ਸੀ ਓ ਫੇਰ ਜਲਦੀ ਘਾੱਰ ਚਲੇ ਗਏ, ਓਨਾ ਨੇ ਵੀ ਰੋਟੀ ਬਨਾਨੀ ਹੋਂਦੀ ਹਾਂਜੀ।
ਅੱਛਾ ਠੀਕ ਏ, ਐ ਤੇ ਹੈ ਹੁਨ
ਹਾਂਜੀ, ਹੋਰ ਸੁਨਾਓ
ਹੋਰ ਬਾੱਸ ਹੋਰ ਤੋਆਡੇ ਬੱਚੇ ਠੀਕ ਨੇ, ਜੇੜੇ ਬਾਰ ਵੇਆਏ ਹੋਏ ਨੇ ਓ ਠੀਕ ਨੇ
ਹਾਂਜੀ, ਹਾਂਜੀ ਠੀਕ ਠਾਕ ਨੇ
ਅੱਛਾ, ਅੱਛਾ।
ਹਾਂਜੀ, ਹਾਂਜੀ। ਬਾੱਸ ਓ ਬੱਚੇਆਂ ਨੂੰ ਕੇਆ ਲੱਗਾ ਜੋ ਚੱਕਰ ਤੁਸੀ, ਗਰਮੀ ਕਾਰਕੇ ਬੱਚੇ ਆਂਦੇ ਈ ਨੀ ਹੈਗੇ ਹਾਨ
ਬਾੱਸ ਗਰਮੀ ਦੇ ਵੀ ਬੁਰੇ ਹਾਲ ਨੇ, ਵੇਚ ਦੋ ਦੇਨ ਮੋਸਮ ਸੲਈ ਰੇਆ। ਅਆੱਜ ਫੇਰ ਓਵੇਂਈ ਧੋਪ ਏ।
ਹਾਂਜੀ, ਬੋਤ ਜਾਦਾ ਧੋਪ ਏ, ਕਾੱਲ ਤੇ ਬਾਰਸ਼ ਵੀ ਹੋਈ ਸੀ। ਕਾੱਲ ਥੋੜਾ ਠੰਡਾ ਮੋਸਮ ਹੋਗੇਆ ਸੀ ਠੀਕ ਤੋਆਡੇ ਓਥੇ, ਤੋਆਡੇ
ਸਾਡੇ ਓਥੇ ਗਰਮੀ ਓਈਏ, ਕਾੱਲ ਐਥੇ ਵੀ ਮੋਸਮ ਸਈ ਸੀ ਆੱਜ ਫੇਰ ਐਨੀ ਧੋਪ ਚੜੀ ਪਾਈ ਏ।
ਹਾਂਜੀ ਹੋ।
ਹੋਰ ਕੀ ਬਣਾਇਆ ਜੇ ਦੁਪਹਿਰੇ ਇਤਵਾਰ ਤੇ ਖੈਰ ਕੁਛ ਬਣਦਾ ਹੀ ਨਹੀਂ। ਹਾਂ ਸੰਡੇ ਆ ਹਾਂ।
ਤੇ ਹਾਂਜੀ। ਜੀ ਐ ਤਵਾਰ ਬੱਚੇ ਆਪਣੀ ਮਰਜ਼ੀ ਦਾ ਖਾਂਦੇ ਨੇ ਕਦੀ ਮੈਗੀ ਬਣਾ ਲੈਂਦੇ ਨੇ ਕਦੇ ਨੂਡਲਸ ਬਣਾ ਲੈਂਦੇ ਨੇ
ਹਾਂਜੀ।
ਹਾਂਜੀ।
ਉਹ ਮੈਨੂੰ ਉਹ ਜਨਾਨੀ ਨੇ ਨਾ ਉਹ ਗਰੀ ਦਾ ਤੇਲ ਮੰਗਿਆ ਸੀ ਤੇ ਫੇਿਰ ਤੁ ਹਾਨੂੰ ਕਿਸੇ ਨੇ ਪਹੁੰਚਾਇਆ ਸੀ ਗਰੀ ਦਾ ਤੇਲ ਉਹਨਾਂ ਦੇ ਘਰ।
ਹਾਂ, ਦੇ ਵੀਦਾ। ਨਹੀ ਕਿਨਾਂ ਦੇ ਘਰ।
ਉਹ ਜਿਹੜੇ ਮੋੜ ਤੇ ਰਹਿੰਦੇ ਨੇ ਉਹ ਜਿਨਾਂ ਨੇ ਉਹ ਨਵੀ ਮਸ਼ੀਨ ਲਿਤੀ ਉਹਨਾਂ ਦੀ ਝਾਈ ਦਾ ਮੈਨੂੰ ਫੋਨ ਆਇਆ ਸੀ ਮੈਨੂੰ ਥੋੜਾ ਗਰੀ ਦਾ ਤੇਲ ਦੇਂ ਜਾਨਾ, ਜਿਰਾ ਮੇਰਾ ਸਿਰ ਬੜਾ ਹੋਇਆ। ਮੈਂ ਤੇ ਫੇਰ ਮੈਨੂੰ ਧਿਆਨ ਨੀ ਰਿਹਾ। ਤੁਹਾਨੂੰ ਮਿਲੇ ਸੀ ਫੇਿਰ ਉਹ।
ਨਹੀਂ ਮੈਨੂੰ ਨਹੀਂ ਮਿਲੇ ਜੇ ਗਰੀ ਦਾ ਤੇਲ ਤੇ ਅਸੀਂ ਬਹੁਤ ਦੂਰ ਤੋਂ ਮੰਗਵਾਉਂਦੇ ਹਾਂ ਬਹੁਤ ਹੀ ਵਧੀਆ ਹੁੰਦਾ ਗਰੀ ਦਾ। ਹਾਂਜੀ ਸਾਡੇ ਇੱਥੇ ਤੇ ਹਾਂਜੀ ਸਾਡੇੱ ਇੱਥੇ ਤੇ, ਮਹਿੰਗਾ ਮਿਲਦਾ ਬਹੁਤ ਜ਼ਿਆਦਾ। ਤੇ ਬਾਕੀ ਜਿੱਥੋਂ, ਅਸੀਂ ਦੂਸਰੇ ਸ਼ਹਿਰ ਤੋਂ ਮੰਗਵਾਉਦੇ ਹਾਂ। ਉਹ ਬਹੁਤ ਵਧੀਆ ਪੈਕਟਾਂ ਵਾਲਾ ਤੇਲ ਹੁੰਦਾ। ਹਾਂਜੀ ਥੋੜਾ ਸਸਤਾ ਵੀ ਹਾਂਜੀ। ਕੋਈ ਨੀ ਜ਼ਰੂਰ ਮੰਗਵਾ ਦਾਂਗੇ ਕਿੰਨਾ ਮੰਗਵਾਉਣਾ ਹੈਗਾ ਤੁਸੀਂ?
ਦੇਖਾਂਗੀ ਪੁੱਛਾਂਗੀ ਮੈਂ ਨਾ ਪਹਿਲੇ ਘਰੋਂ ਪੁੱਛ ਲੈ ਨਾ
ਅੱਛਾ ਜੀ ਹਾਂਜੀ ਕੋਈ ਨੀ ਮੰਗਵਾ ਦੇ ਹਾਂਜੀ ਹਾਂ। ਹਾਂਜੀ ਭੈਣਜੀ ਸਿਲਾਈ ਵੀ ਕਰਦੀ ਹਾਂ ਮੈਂ।
ਅੱਛ ਅੱਛਾ ਚਲੋ ਕੋਈ ਨੀ। ਹੁਣ ਪਤਾ ਚੱਲ ਗਿਆ ਵੇ ਉਹਨ ਅੱਗੋਂ ਦੀ ਸੂਟ ਸਵਾ ਹੋਏਗਾ ਨਾ ਤੁਹਾਨੂੰ ਤੁਹਾਡੇ ਕੋਲ ਆਵਾਂਗੀ ਹਾਂਜੀ।
ਠੀਕ।
ਹਾਂਜੀ ਹੋਰ ਸੁਣਾਓ?
ਹੋਰ ਠੀਕ ਹੈ ਸਭ।
ਅੱਛਾ ਹੋਰ।
ਹਾਂਜੀ ਸਿਲਾਈ ਜੋ ਕਰਵਾਣੀ ਹੋਈ ਨਾ ਤੁਸੀਂ ਕੋਈ ਜਿਹੜਾ ਮਰਜੀ ਅੱਜ ਕੱਲ੍ਹ ਤੇ ਫਰਸ਼ੀ ਸੂਟ ਚੱਲ ਰਹੇ ਨੇ ਫ਼ਰਸ਼ ਸਲਵਾਰ ਵਾਲੇ ਸੂਟ ਹਾਂ ਹਾਂਜੀ ਬਹੁਤ ਅੱਛੇ ਲੱਗਦੇ ਨੇ। ਕਮੀਜ਼ਾਂ ਥੋੜੀਆਂ ਛੋਟੀਆਂ ਬਾਕੀ ਕਈ ਲੰਬੀਆਂ ਵੀ ਸਵਾਉਂਦੇ ਨੇ ਉਹਦੇ ਨਾਲ
ਹਾਂ ਆਪਣੀ ਆਪਣੀ ਚੁਆਇਸ ਹੈ ਬੰਦੇ ਦੀ ਜਿਨ੍ਹਾਂ ਨੇ ਲੰਬੀਆਂ ਸਵਾਨੀਆਂ ਜਿਨ੍ਹਾਂ ਨੇ ਛੋਟੀਆਂ ਸਵਾਉਣੀਆਂ।
ਪਹਿਲੇ ਤੇ ਟਾਈਟ ਪੈਂਟਾਂ ਚੱਲਦੀਆਂ ਸੀ ਹੁਣ ਟਾਈਟ ਪੈਂਟ ਦਾ ਇੰਨਾ ਰਿਵਾਜ਼ ਨਹੀਂ ਰਿਹਾ।
ਹਾਂਜੀ ਹਾਂਜੀ।
ਹਾਂਜੀ ਹੁਣ ਨੌ ਇੰਚ ਵਾਲਾ ਪਾਉਂਚਾ ਬਣਵਾਉਂਦੇ ਨੇ ਪਲਵਾਜੋ ਪਲਾਜੋ ਦਾ
ਅੱਛਾ ਅੱਛਾ ਠੀਕ ਹੈ। ਚਲੋ ਕੋਈ ਨੀ ਹੁਣ ਸਵਾਣਾ ਹੋਏਗਾ ਨਾ ਤੁਹਾਡੇ ਕੋਲ ਹੀ ਆਵਾਂਗੀ ਭੈਣ ਜੀ ਮੈਂ
ਹਾਂਜੀ ਹਾਂਜੀ ਜ਼ਰੂਰ ਆਣਾ। ਹਾਂਜੀ ਹਾਂਜੀ, ਠੀਕ ਠੀਕ ਐ ਜੀ।